ਫਰੀ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
ਹਾਂਜੀ ਸਭ ਵਧੀਆ ਮੈਂ ਕਿਹਾ ਤੁਸੀਂ ਤਾਂ ਸਾਨੂੰ ਯਾਦ ਨਹੀਂ ਕਰਨਾ। ਅਸੀਂ ਯਾਦ ਕਰ ਲਈਏ।
ਅਰੇ ਐਸੀ ਗੱਲ ਨਹੀਂ ਹੈਗੀ ਤੁਸੀਂ ਤੇ ਹਮੇਸ਼ਾ ਅਸੀਂ ਯਾਦ ਕਰਦੇ ਰਹਿੰਦੇ ਹਾਂ। ਅਸੀਂ ਮੈ ਸਗੋਂ ਸੋਚ ਹੀ ਰਹੀ ਸੀ ਫਰੀ ਹੋ ਕੇ ਹੁਨੇ ਕਰਨੀ ਆ ਫੋਨ ਤੇ ਉਹ ਬਾਰਿਸ਼ ਕਰਕੇ ਨਾ ਬਸ ਅ ਕੰਮ ਤੁਹਾਨੂੰ ਪਤਾ ਨਿਬੜਦਾ ਹੀ ਨੀ ਕੱਪੜੇ ਸੁੱਕਦੇ ਨੀ ਕਦੇ ਉੱਪਰ ਪਾ ਕੇ ਆਓ ਧੁੱਪ ਚੱਲ ਜਾਂਦੀ ਏ ਫੇਰ ਥੱਲੇ ਆਓ ਫੇਰ ਧੁੱਪ ਨਿਕਲ ਆਂਦੀ ਏ ਫਿਰ ਪਾਓ।
ਹਾਂਜੀ, ਹਾਂਜੀ ਇਹ ਤੇ ਹੈ ਹੀ ਹੈ। ਹੋਰ ਮੈਂ ਸਗੋਂ ਪਹਿਲਾਂ ਕਰਨ ਹੀ ਲੱਗੀ ਸੀਗੀ ਮੈਂ ਕਿਹਾ ਅੱਜ ਸੰਡੇ ਆ ਕਿਤੇ ਬੀਜੀ ਨਾ ਹੋਣ ਸਾਰੇ ਭਾਜੀ ਵਗੈਰਾ ਸਾਰੇ ਘਰ ਹੀ ਹੁੰਦੇ ਨੇ ਨਾ ਫੇਰ ਮੈਂ ਕਿਹਾ ਚੱਲ ਦੁਪਹਿਰ ਦਾ ਟਾਈਮ ਏ ਹੁਣ ਤਾਂ ਫਰੀ ਹੋ ਹੀ ਗਏ ਹੋਣੇ ਆ ਹੁਣ
ਹਾਂਜੀ ਬਸ ਉਹੀ ਨਾ ਲੰਚ ਕਰਕੇ ਹੁਣ ਇਹੀ ਟਾਈਮ ਹੁੰਦਾ ਥੋੜ੍ਹਾ ਜਿਹਾ ਟੈਮ ਮਿਲਦਾ ਬਸ ਆਰਾਮ ਕਰਨ ਦਾ, ਬਸ ਸਭ ਦੇ ਨਾਲ ਐਵੇਂ ਹੀ ਹੈ ਕੰਮ ਤੇ ਮੁੱਕਦਾ ਹੀ ਨਹੀਂ, ਸੰਡੇ ਨੂੰ ਤੇ ਹੋਰ ਹੀ ਨਹੀਂ ਕੰਮ ਖਤਮ ਹੁੰਦਾ
ਸੰਡੇ ਤਾਂ ਡਬਲ ਹੋ ਜਾਂਦਾ ਹੈ, ਡਬਲ, ਬੱਚੇ ਵੀ ਘਰ ਹਸਬੈਂਡ ਵੀ ਘਰ, ਸਾਰੇ ਘਰ, ਉਹ ਥੋੜਾ ਡਬਲ ਹੋ ਜਾਂਦਾ ਕੰਮ, ਸਿਰ ਵੀ ਧੋਣੇ ਬੇ ਬੱਚਿਆਂ ਨੇ, ਸਭ ਕੁਛ, ਹਾਂਜੀ ਉਹ ਤੇ ਹੈ ਹੀ ਹੈ, ਤੇਲ ਹਾਂ
ਪਤਾ ਸੰਡੇ ਨੂੰ ਫਿਰ ਫਰਮਾਇਸ਼ ਵੀ ਹੁੰਦੀ ਜੇ ਇਹਨਾਂ ਦੀ ਕੁਛ ਨਾ ਕੁਛ ਬਈ ਅੱਜ ਸੰਡੇ ਵੇ, ਹਾਂਜੀ ਅੱਜ ਮਿੱਸੀ ਰੋਟੀ ਬਣਾ ਲੋ, ਅੱਜ ਫਲਾਨਾ ਕੰਮ ਕਰਲੋ, ਅੱਜ ਏਹ ਦਾਲ ਵਾਲੀ ਰੋਟੀ ਬਣਾ ਲਓ, ਫਰਮੈਸ਼ਾ
ਸਾਡੇ ਵੀ ਸਵੇਰੇ ਦੇਖੋ, ਆਲੂ- ਪੂੜੀ ਠੀਕ ਹੈ, ਹੁਣ ਦੁਪਹਿਰੇ ਕਹਿੰਦੇ ਮਿੱਸੀ ਰੋਟੀ ਬਣਾ ਲਉ, ਹੈਵੀ- ਹੈਵੀ, ਹੋਰ ਖਾਣਾ ਵੀ ਸਪੈਸ਼ਲ ਐ। ਖਾਦਾਂ ਦੇਈਏ, ਸਾਡੇ ਕੋਲ ਤਾਂ ਖਾਧਾ ਨ ਜਾਂਦਾ, ਪਰ ਖਾ ਲੈਂਦੇ ਨੇ ਬੱਚੇ ਬੁੱਚੇ ਹਾਂ
ਹਾਂ ਸਾਨੂੰ ਤੇ ਨੀ ਹੁਣ ਹਜਮ ਹੁੰਦੀ, ਇੰਨੀ ਲਗਾਤਾਰ ਹੈਵੀ ਚੀਜ਼ਾਂ ਨਹੀਂ ਖਾ ਸਕ
ਕੋਈ ਬ੍ਰੈਡ ਐਗ ਖਾ ਰਿਹਾ, ਕੋਈ ਆਲੂ ਪੂੜੀ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਬਸ ਇੱਦਾਂ ਹੀ ਸੰਡੇ ਦਾ ਦਿਨ ਤਾਂ ਇੱਦਾਂ ਹੀ ਨਿਕਲ ਜਾਂਦਾ
ਉਹ ਤੇ ਹੈ, ਦੋ ਬੱਚੇ ਤੇ ਦੋਨਾਂ ਦੀ ਫਰਮਾਇਸ਼ ਹਮੇਸ਼ਾ ਲੱਗ ਹੀ ਹੋਏਗੀ, ਹਮੇਸ਼ਾ ਓਪੋਜਿਟ ਹੀ ਹੁੰਦੇ ਨੇ, ਦੋ ਇੱਕ ਦੀ ਪਸੰਦ ਜਿਹੜੀ ਹੈ ਨਾ, ਉਹ ਦੂਜੇ ਨੂੰ ਉਹ ਇੱਕ ਨੂੰ ਪਸੰਦ ਹੈ ਦੂਜੇ ਬੱਚੇ ਨੂੰ ਨਾ ਪਸੰਦ ਤੁਸੀਂ ਕੋਈ ਵੀ ਚੀਜ਼ ਦੇਖਲਓ, ਪਤਾ ਨੀ ਰੱਬ ਵੱਲੋਂ ਹੀ ਇਹ ਹੈਗਾ ਕਿ, ਐਵੇਂ ਹੀ ਹੁੰਦੇ ਆ ਬੱਚੇ
ਹਾਂ, ਬਿਲਕੁਲ ਬਿਲਕੁਲ ਹੁਣ ਦੇਖੋ ਨਾ ਮੈਨੇ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ ਸ਼ਾਮੀ ਕਹਿੰਦੇ ਪਏ ਨੇ ਬਰਿਆਨੀ ਬਣਾਓ ਹੁਣ ਬਰਿਆਨੀ ਮੈਨੂੰ ਆਉਂਦੀ ਤਾਂ ਹੈ ਪਰ ਇੰਨੀ ਪਰਫੈਕਟਲੀ ਨਹੀਂ ਆਉਂਦੀ ਹੈ, ਮੈਂ ਕਿਹਾ ਚੱਲ ਤੁਹਾਨੂੰ ਪੁੱਛ ਪੁੱਛਾਂ ਭੈਣਜੀ ਕੋਲ ਪੁੱਛਾਂ, ਕਿ ਅਗਰ ਤੁਹਾਨੂੰ ਆਉਂਦੀ ਹੈ ਤਾਂ ਮੈਨੂੰ ਜ਼ਰਾ ਦੱਸੋ, ਕਿੱਦਾਂ ਬਣਾਉਣੀ
ਅੱਛਾ ਅੱਛਾ ਚਿਕਨ ਬਰਿਆਨੀ ਬਣਾ ਨੀ ਗੇ ਜਾਂ, ਵੈਜ ਬਰਿਆਨੀ ਬਣਾਉਣੀ
ਵੈਜ ਵੈਜ ਵੈਜ ਉਹ ਨਾ ਥੋੜਾ ਹਾਂ, ਵੈਜ ਇੱਕ ਤੇ ਮੇਰਾ ਬੇਟਾ-' ਟਾ ਵੱਡਾ ਵਾਲਾ ਕਹਿੰਦਾ ਸੀਗਾ ਕਿ ਐਗ ਵਾਲੇ ਨੀ ਹੁੰਦੇ, ਬੋਇਲ ਐਗ ਕਰਕੇ ਕਿ ਬਰਿਆਨੀ ਬਣਦੀ ਹੈ, ਹਨਾ, ਉਹ ਵੀ ਕਹਿ ਰਿਹਾ ਸੀ, ਮੈਂ ਕਿਹਾ ਪਹਿਲੇ ਮੈਂ ਵੈਜ ਬਣਾ ਲਾ ਪਹਿਲੇ ਉਹ ਤਾਂ ਟਰਾਈ ਕਰ ਲਾ, ਬਾਅਦ 'ਚੋਂ ਉਹ ਕਰਾਂਗੀ, ਹਾਂ ਹਾਂਜੀ, ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਦੀ ਹਾਂ, ਤੁਸੀਂ, ਥੋੜ੍ਹਾ ਜਿਹਾ, ਦੱਸੋ ਮੈਨੂੰ
ਅ ਪਸੰਦ ਕਰਦੇ ਨਾ, ਮੈਂ ਤੇ ਬਣਾਉਂਦੀ ਰਹਿੰਦੀ ਹਾਂ ਚਿਕਨ ਬਰਿਆਨੀ ਵੀ ਬਣਾ ਲੈਂਦੀ ਹਾਂ ਮੈਂ ਜ਼ਿਆਦਾਤਰ ਚਿਕਨ ਬਰਿਆਨੀ ਬਣਾਉਂਦੀ ਹਾਂ ਵੈਜ ਵੀ ਬਣਾ ਲੈਂਦੇ ਹਾਂ ਅਸੀਂ ਵੈਸੇ, ਉਹ ਵੀ ਸਵਾਦ ਬਣ ਜਾਂਦੀ ਹੈ, ਹਾਂ
ਕੇ ਚੱਲ ਪੁੱਛ ਲੈਂਨੀ ਆਂ ਇੱਕ ਵਾਰੀ ਤੇ ਫਿਰ ਮੈਂ ਤਾਂ ਹੀ ਬਣਾਉਦੀ ਹਾਂ, ਆਉਂਦੀ ਤਾਂ ਹੈ, ਪਰ ਇੰਨੀ ਪਰਫੈਕਟ ਨਹੀਂ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਰੈਸਪੀ ਪੁੱਛ ਲਵਾਂ
ਹਾਂ, ਨਹੀਂ ਕੋਈ ਐਸੀ ਗੱਲ ਨਹੀਂ ਮੁਸ਼ਕਿਲ ਨਹੀਂ ਹੈਗੀ ਬਸ ਤੁਸੀਂ ਚੋਲ ਲਵੋ ਵਧੀਆ ਬਾਸਮਤੀ ਤਿਲੋ ਚੋਲ, ਹਾਂਜੀ ਉਹਨੂੰ ਅੱਛੇ ਤਰ੍ਹਾਂ ਵਾਸ਼ ਕਰਕੇ ਉਹਨੂੰ ਭਿਗੋਲੋ, ਦੋ- ਤਿੰਨ ਘੰਟੇ, ਘੰਟਾ ਜਿੰਨਾ ਜ਼ਿਆਦਾ ਭਿਓਗੋ ਬਾਸਮਤੀ ਤੁਹਾਨੂੰ ਪਤਾ ਉਹਨਾ ਹੀ ਖਿੱਲਣਾ
ਹਾਂ, ਇਹ ਤੇ ਹੈ
ਘੰਟਾ ਭਿਗੋ ਲਓ, ਘੰਟਾ ਤੇ ਭਿਗੋਣਾ ਹੀ ਚਾਹੀਦਾ ਕਮ ਸੇ ਕਮ ਵੈਸੇ, ਫੇਰ ਤੁਸੀਂ ਭਿਗੋ ਕਿ ਇੱਕ ਸਾਈਡ ਤੇ ਫਿਰ ਤੁਸੀਂ ਸਾਰੀ ਵੈਜੀਟੇਬਲ ਕੱਟ ਕਰ ਲਓ, ਜਿਵੇਂ- ਜਿੰਨੀ ਵੀ ਜੋ-ਜੋ ਪਸੰਦ ਐ ਤੁਆਡੇ ਬੱਚਿਆਂ ਨੂੰ ਵੈਜੀਟੇਬਲ ਓ ਸਾਰੇ ਕੱਟ ਕਰ ਲੋ ਗਾਜਰ ਲੈ ਲੋ, ਬੰਦ ਗੋਭੀ ਲੈਲੋ, ਫੁੱਲ ਗੋਭੀ ਲੈਲੋ, ਮਸ਼ਰੂਮ ਹਾਂਜੀ-ਹਾਂਜੀ ਜੋ-ਜੋ ਵੀ ਬੱਚਿਆਂ ਨੂੰ ਤੁਆਡੇ ਜੇੜੀ ਵੀ ਸਬਜ਼ੀ ਪਸੰਦ ਐ ਨਾ, ਓ ਸਾਰੀ ਸਬਜ਼ੀ ਤੁਸੀਂ ਆਪਣਾ ਇੱਕ ਸਾਈਡ ਤੇ ਕੱਟ ਕਰਲੋ, ਫੇਰ ਤੁਸੀਂ ਸੀ ਓਸ ਅਹ ਸਬਜ਼ੀਆਂ ਐ ਤਰਫ ਤੁਸੀਂ ਏਹ ਜੇੜਾ ਚਾਵਲ ਉਬਾਲਨੇ ਤਰਦੋ ਫੇਰ ਤੁਸੀਂ। ਬੋਇਲ ਕਰਨੇ ਰੱਖਦੋ ਚਾਵਲ ਚ ਤੁਸੀਂ ਪਹਿਲੇ ਓ ਪਾ ਦੇਨਾ ਐ ਕੜੀ ਐ ਜੇੜਾ ਹੁੰਦਾ ਤੇਜ ਪੱਤਾ ਲੌਗ ਹਾਂਜੀ ਇੱਕ-ਇੱਕ ਫਲਾਵ ਹਾਂਜੀ ਇਲਾ ਇਚੀ ਮੋਟੀ ਲਾਇਚੀ ਦਾਲਚੀਨੀ ਦਾ ਟੁਕੜਾ ਔਰ ਐਹ ਜੇੜੀ ਹੁੰਦੀ ਐ ਫੁ ਉਹ ਫੁੱਲ ਨੀ ਹੁੰਦਾ ਜੇੜਾ ਗਰਮ ਮਸਾਲੇ ਚ ਪਾਂਨੇ ਆਂ ਅਸੀਂ ਫਲਾਵਰ, ਹਾਂਜੀ ਓ ਹਾਂ ਫਲਾਵਰ ਵਕਣ ਦੀ ਹੁੰਦਾ ਨਾ ਗਰਮ ਮਸਾਲੇ ਚ ਇੱਕ ਜਵਿੱਤਰੀ ਇੱਕ ਜਵਿੱਤਰੀ ਵੀ ਹੁੰਦੀ ਏ, ਹਾਂਜੀ ਐ ਤੁਸੀਂ ਪਾ ਕੇ ਨਾ ਓ ਬੋਇਲ ਕਰਨੇ ਰੱਖਦੋ ਏਨਾਂ ਦਾ ਫਲੇਵਰ ਆ ਜੇਗਾ ਚਾਵਲਾਂ ਬੜਾ ਅੱਛਾ, ਹਾਂਜੀ ਪਰ ਚਾਵਲ ਤੁਸੀਂ ਪੂਰੇ ਨੀ ਕੁੱਕ ਕਰਨੇ। ਨਾਈਂਟੀ ਪਰਸੈਂਟ ਈ ਏਟੀ ਪਰਸੈਂਟ ਈ ਕੁ ਕੁੱਕ ਕਰਨੇ ਨੇ ਜਾਂ ਮਤਲਬ
ਹਾਂਜੀ ਠੀਕ ਐ ਸਮਝ ਗਈ ਹਾਂਜੀ।
ਤੁਸੀਂ ਦੂਸਰੀ ਤਰਫ ਓਹ ਅਪਣਾ ਐ ਜੇੜੀ ਹੈਗੀ ਏ ਸਬਜ਼ੀਆਂ ਜੇੜੀਆਂ ਅਸੀਂ ਕੱਟ ਕੀਤੀਆਂ ਨਾ ਓਨੂੰ-ਓਨੂੰ ਹਲਕਾ ਜਾ ਫਰਾਈ ਕਰ ਲੋ ਤੁਸੀਂ।
ਅੱਛਾ। ਮਤਲਬ ਪੂਰਾ ਕੁੱਕ ਨੀ ਕਰਨਾ ਬਸ ਫਰਾਈ ਹਲਕਾ-ਹਲਕਾ ਕਰਨੈ, ਅੱਦੀ ਕੱਚੀ
ਥੋੜੀ ਹਾਂ ਥੋੜੀ-ਥੋੜੀ ਗਲ ਜਾਏ ਬੀ ਬਿਲ ਬਿਲਕੁਲ ਕੱਚੀ ਵੀ ਨਾ ਰਏ ਵੀ ਠੀਕ ਹੋਏ। ਫਰਾਈ ਕਰਲੋ ਤੁਸੀਂ।
ਹਾਂਜੀ।
ਤੇ ਔਤ ਤੁਸੀਂ ਨ ਏਦੇ ਚ ਮਤਲਬ ਪਾਲੋ ਫਿਰ ਤੁਸੀਂ ਏਦੇ ਚ ਨਮਕ ਮਿਰਚ ਜੋ ਤੁਸੀਂ ਜਿੰਨਾ ਪਾਣੈ ਪਾਲੋ ਏਨੀ ਸ ਏਹੀ ਸਬਜ਼ੀਆਂ ਵਿੱਚ‌।
ਅੱਛਾ।
ਜੀਰੇ ਦਾ ਤੜਕਾ ਲਗਾ ਕੇ ਫਰਾਈ ਕਰੋਗੇ ਨਾ ਫੇਰ ਜੋ ਤੁਸੀਂ ਚਾਵਲਾਂ ਜਿੰਨੇ ਚਾਵਲਾਂ ਦੇ ਸਾਬ ਨਾਲ ਜਿੰਨਾ ਤੁਆਡਾ ਨਮਕ ਮਿਰਚ ਵਗੈਰਾ ਜਿ ਨਾ ਪੈਣੈ, ਔ ਪਾਲੋ ਫੇਰ ਤੁਸ ਸੀ ਅਪਣਾ ਏ ਚਾਵਲ ਜੇੜੇ ਹਾਫ ਕੁਕ ਹੋਗੇ ਨੇ ਨਾ ਜੇੜੇ ਨਾਈਂਟੀ ਪਰਸੈਂਟ ਫੇਰ ਤੁਸੀਂ ਅਹ ਐਦੇ ਵਿੱਚ ਇੱਕ ਲੇਅਰ ਚਾਵਲ ਦੀ ਬਿਛਾਣੀ ਏ ਫਿਰ ਜੋ ਵੈਜੀਟੇਬਲਸ ਕੁੱਕ ਕੀਤੀਆਂ ਹੋਈਆਂ ਨੇ ਓਹ ਬਿਛਾਣੀ ਐ, ਫੇਰ ਇੱਕ ਚਾਵਲ ਦੀ ਚਾਵਲ ਦੀ ਲੇਅਰ ਪਾਨੀ ਏ ਫਿਰ ਤੁਸੀਂ ਔ ਇੱਕ ਲੇਅਰ ਦੇ ਉੱਤੇ ਦਈਂ-ਦਈਂ ਵੀ ਪਾ ਸਕ ਦਈਂ ਪਾ ਦੇਣੀ ਏ ਇੱਕ ਕਲੇ ਇੱਕ ਚਾਵਲ ਦੀ ਲੇਅਰ ਉੱਤੇ, ਫੇਰ ਓਦੇ ਉੱਤੇ ਹਾਂਜੀ
ਦੇ ਨੇ
ਕਰੀਮ ਵੀ ਪਾਲੋ, ਕਰੀਮ ਉੱਤੋਂ ਪਾਨੇ ਆਂ ਅਸੀਂ। ਤੇ ਫੇਰ ਹਾਂਜੀ ਫੇਰ-ਫੇਰ ਐਵੇਂ ਦੋ ਤਿੰਨ ਲੇਅਰਸ ਬਣਾ ਲੋ ਸਬਜ਼ੀ ਚਾਵਲ ਦਈਂ ਸਬਜ਼ੀ ਚਾਵਲ ਦਈਂ, ਐ ਲੇਅਰਸ ਬਣਾ ਕੇ ਤੇ ਫੇਰ ਫੇਰ ਤੁਸੀਂ ਏਨੂੰ ਅੱਛੀ ਤਰ੍ਹਾਂ ਓਦੇ ਉੱਤੇ ਢੱਕਣ ਲਗਾ ਕੇ ਬਿਲਕੁਲ ਹਵਾ ਪਾਸ ਨੀ ਹੋਨੀ ਚਾਹੀਦੀ, ਭਾਰ ਰੱਖ ਦੋ ਓਦੇ ਉੱਤੇ। ਹਾਂਜੀ, ਫੇਰ ਤੁਸੀਂ ਇਹਨੂੰ ਬਿਲਕੁੱਲ ਹਲਕੇ ਸੇਕ ਤੇ ਰੱਖ ਦੇਣਾ। ਬਿਲਕੁਲ, ਮਾਮੂਲੀ ਜਿਆ ਸੇਕ ਹੋਏ।
ਤੇ, ਹਾਂਜੀ।
ਬਸ ਉਤੇ ਭਾਰ ਰੱਖ ਦੇਣੈ, ਢੱਕਣ'ਚੋਂ ਹਵਾ ਨਾ ਪਾਸ ਹੋਏ, ਫੇਰ ਐ ਫੇਰ ਏ ਦੱਮ ਈ ਛੀ ਬਣਜੇਗੀ, ਜੇੜਾ ਨਾੰਈਟੀ ਪਰਸੇਂਟ ਕੁੱਕ ਦਿੱਤੈ ਨਾ ਦੱਮ ਇਚ ਈ ਬਣਜੇਗੀ, ਕਿਉਂਕਿ ਸਬਜ਼ੀਆਂ ਦਾ ਵੀ ਥੋੜ੍ਹਾ-ਬੋਤਾ ਹਲਕਾ ਜਾ ਪਾਣੀ ਹੋਏਗਾ। ਓ ਦੱਮ ਵਿੱਚ ਹੀ ਬਣਜੇਗੀ, ਜੇ ਔ ਹਾਫ ਕੁੱਕ ਨਾ, ਫੇਰ ਅੱਛੀ ਤਰ੍ਹਾਂ ਕੁੱਕ ਹੋਜਾਂਇਗੇ ਦਸ ਮਿੰਟ ਇਚ, ਫੇਰ ਵੀ ਓਸ ਤੋਂ ਬਾਦ ਵੀ ਤੁਸੀ ਖੋਲਣਾ ਨਾ ਹਜੇ ਦੱਸ ਮਿੰਟ ਬੰਦ ਹੀ ਰੈਣ, ਦੱਮ ਇਚੀ ਰੈਣ ਦੇਨਾ, ਹਾਂ। ਬਸ ਫੇਰ ਤੁਸੀਂ, ਓ ਇੱਕ ਤਰਫ ਤੁਸੀਂ ਹਾਂ ''ਮੈਂ ਓਹ ਦੱਸਿਆ ਨੀ ਤਾਨੂੰ ਪਿਆਜ ਵੀ ਬਰਾਉਨ ਕਰਕੇ ਅਸੀਂ ਬਨਾਂਨੇ ਆ ਨਾ ਜੇੜਾ ਅਸੀਂ ਤੇਲ ਦੇ ਵਿੱਚ ਬਰਾਊਨ, ਓਹ ਵੀ ਬਣਾਕੇ ਰੱਖ ਲੈਣਾ ਆਪੇ, ਹਾਂ। ਫਰਾਈ ਕਰ ਲੈਨਾ, ਬ੍ਰਾਊਨ, ਬਿਲਕੁਲ ਬ੍ਰਾਉਨ ਕ੍ਰਿਸਪੀ ਹੋ ਜਾਂਦੇ ਐ। ਕ੍ਰਿਸਪੀ, ਹਾਂਜੀ ਕਾਜੂ ਵੀ ਫ੍ਰਾਈ ਕਰਲੋ, ਜੇੜਾ ਤੁਸੀਂ ਡਰਾਈ ਫਰੂਟ ਤ੍ਹਾਨੂੰ ਪਸੰਦ ਏ, ਓਹ ਵੀ ਫ੍ਰਾਈ ਕਰਲੋ ਪਿਆਜ, ਫੇਰ ਜਦੋਂ ਤੁਸੀਂ ਉੱਪਰੋ ਖੋਲੋ ਤੇ ਨਾ, ਤੇ ਫੇਰ ਜਦੋਂ, ਤੇ ਫੇਰ ਤੁਸੀਂ ਐ ਜੇੜੇ ਪਿਆਜ ਐ ਸਾਰੇ ਉੱਪਰ ਪਾ ਦੇਣਾ, ਅ ਉੱਪਰ ਕ੍ਰੀਮ ਪਾ ਦੇਣਾ। ਦੇਸੀ ਘਈ, ਘੀ ਵੀ ਪਾ ਲੈਂਦੇ ਨੇ।
ਹਾਂ ਮੱਖਣ ਪਾਣਾ ਹੋਵੇ, ਮੱਖਣ ਪਾਦੋ, ਹਾਂਜੀ, ਓ ਤੇ ਅਪਣੀ ਮਰਜੀ ਏ ਜਿੰਨਾ ਵਧੀਆ ਤੁਸੀਂ ਫਲੇਵਰ ਲੈਣਾ, ਓਹਨਾ ਵਧੀਆ ਤੁਸੀਂ ਕੁਛ ਵੀ ਪਾਈ ਜਾਓ, ਮਤਲਬ ਮਤਲਬ ਹਿਸਾਬ ਦੇ ਨਾਲ, ਹਾਂ, ਤੇ ਹਾਂਜੀ। ''ਮੈਂ ਐਹੀ ਜਿੱਦਾਂ, ਐ ਹੁਣ ਵੈੱਜ ਬਿਰਿਆਨੀ ਹੈ, ਹੁਣ ਇਹਦੇ ਵਿੱਚ ਅਸੀਂ ਬੋਇਲ ਐੱਗ ਵੀ ਤਾਂ ਪਾ ਹੀ ਸਕਦੇ ਆਂ, ਨਾ। ਅਗਰ ਜਿੱਦਾਂ ਕਿਸੇ ਬੱਚੇ ਨੂੰ ਹਨਾ, ਕਿਸੇ ਬੱਚੇ ਨੂੰ ਐਗ ਪਸੰਦ ਏ, ਵਿੱਚ ਐਗ ਪਾ ਦੋ ਹਨਾ, ਐ ਵੀ ਹੋ ਸਕਦਾ ਹਾਂ, ਜਿੱਦਾਂ ਐਗ ਨੂੰ ਥੋੜਾ ਜਿਹਾ ਹਲਕਾ
ਜਿਵੇਂ ਤੁਸੀਂ ਇਹ, ਜਿਵੇਂ ਦ ਜਿਵੇਂ ਇੱਕ ਬੱਚੇ ਨੂੰ ਏਗ ਪਸੰਦ ਏ, ਤੁਸੀਂ ਥੋੜੀ ਜਿਹੀ ਅਲੱਗ ਨਿਕਾਲ ਲੋ ਵੈਜ ਬਿਰਿਆਨੀ, ਫੇਰ ਉਹਦੇ ਤੇ ਤੁਸੀਂ ਬੋਇਲ ਐੱਗ, ਅ ਵਿੱਚ ਮ ਕਰਦੋ ਮਿਕਸ ਬੋਇਲ ਐਗ ਕੱਟ ਕਰਕੇ, ਹੂੰ, ਹੂੰ ਚਾਹੇ ਤੁ ਉਹਨੂੰ ਫ੍ਰਾਈ, ਫ੍ਰਾਈ ਕਰ ਕੇ ਨਾ ਬੋਇਲ ਐਗ ਨੂੰ, ਫਰਾਈ ਓਹੀ ਉੱਤੇ ਫਲੇ ਉੱਤੇ
ਹਾਂ, ਮੈਂ ਸਮਝਗੀ, ਸਮਝਗੀ ''ਮੈਂ ਹੁਣ ਆ ਸ਼ਾਮੀ ਹਾਂ, ਐਗ ਬਿਰਿਆ ਹਾਂ, ਐਈ ਐ, ਹਾਂ ਵਧੀਆ ਸਗੋਂ ''ਮੈਂ ਹੁਣ ਜ਼ਰੂਰ ਸ਼ਾਮੀ ਬਣਾਵਾਂਗੀ, ਓਈ ਨਾ ਬੱਚੇ ਕਹਿ ਰਹੇ ਸੀ ਬਰਿਆਨੀ ਬਨਾਓ, ਬਿਰਿਆਨੀ-ਬਿਰਿਆਨੀ ਕਰਦੇ ਪਏ ਨੇ ਹੁਣ। ਤੇ, ਮੈਨੂੰ ਇੰਨੀ ਪਤਾ ਨਹੀਂ ਸੀਗਾ ਕਾਫੀ ਚੀਜ਼ਾਂ, ਜੋ ਤੁਸੀਂ ਹੁਣ ਦੱਸੀਆਂ ਨਾ, ਹੁਣ ਮੈਂ ਜ਼ਰੂਰ ਬਣਾਵਾਂਗੀ, ਹਾਂ, ਤੇ ਹੁਣ ਮੈਂ ਟਰਾਈ ਹੁਣ ਮੈਂ ਪਤਾ ਐਹੀ ਕਰਨਾ, ਥੋੜ੍ਹੇ ਜਿਹੇ ਜਿੱਦਾਂ, ਥੋੜ੍ਹੇ ਵਿੱਚ ਐੱਗ ਪਾਦਾਂਗੀ, ਕਿਉਂਕਿ ਵੱਡਾ ਬੇਟਾ ਕਹਿੰਦਾ ਐਗ ਵਾਲਾ? ਹਾਂਜੀ, ਓ ਕਹਿੰਦਾ ਵੱਡਾ ਬੇਟਾ ਐੱਗ ਵਾਲੀ ਬਣਾਓ, ਛੋਟੀ ਗੁੜੀਆ ਕਹਿੰਦੀ ਕਿ ਵੈਜ ਜ ਵਾਲੀ ਬਣਾਓ, ਹੁਣ ਐਹੀ, ਹੁਣ ਇਸ ਹਾਂ ਤਰੀਕਾ ਤਾਂ ਇੱਕੋ ਈ ਐ। ਹਾਂ, ਹਾਂਜੀ-ਹਾਂਜੀ-ਹਾਂਜੀ। ਹੋਰ, ਤ ਚਲੋ, ਐ 'ਮੈਂ ਹੁਣ ਟਰਾਈ ਕਰਾਂਗੀ ਸ਼ਾਮੀ ਤੇ, ਰਾਤ ਦਾ ਡਿਨਰ ਐਹੀ ਹੋ ਜਾਏਗਾ।
ਹੋਰ ਕੀ, ਬੜੀ ਵਧੀਆ ਬਣ ਜਾਂਦੀ ਏ ਬਹੁਤ ਵਧੀਆ, ਦਹੀਂ ਨਾਲ ਖਾਓ, ਹਰੀ ਚਟਨੀ ਬਣਾ ਲਓ, ਪੁਤੀਨੇ ਧਨੀਏ ਵਾਲੀ ਬਹੁਤ ਟੇਸਟੀ, ਲੱਗਦੀ ਹੈ।
ਚਟਨੀ, ਬੜੀ ਚੱਲਦੀ ਐ ਧਨੀਏ, ਦੀ ਤੇ ਪੁਦੀਨੇ ਦੀ ਚਟਨੀ, ਇਹ ਤਾਂ ਸਾਡੇ ਕੋਲ ਹਾਂ ਬਣਦੀ ਰਹਿੰਦੀ ਹੈ ਸਾਡੇ
ਗਰਮੀਆਂ ਵਿਚ', ਬਹੁਤ ਪੁਦੀਨਾ ਹੁੰਦਾ, ਧਨੀਆ ਨਹੀਂਮਿਲਦਾ
ਹਾਂਜੀ, ਧਨੀਆ ਹੁਣ ਤਾਂ ਧਨੀਆ ਮਹਿੰਗਾ ਵੀ ਹੋ ਗਿਆ, ਹੁਣ ਤਾਂ ਦਿੰਦੇ ਹੀ ਨਹੀਂ ਵੈਸੇ ਵੀ ਨਈ, ਦਿੰਦੇ ਪਏ ਮਿਲਦਾ ਹੀ ਨਈ, ਹੈ ਹੁਣ ਤੇ
ਸਰਦੀਆਂ ਚ ਤੇ, ਸਰਦੀਆਂ ਚ ਤੇ ਬਹੁਤ ਧਨੀਆ, ਇੰਝ ਮਿਲਦਾ ਏ ਮੈਂ
ਬਹੁ ਇਹ ਧਨੀਆਂ ਫ੍ਰੀ 'ਚ, ਇਨਾ ਇਹਨਾਂ ਦੇ ਦਿੰਦੇ ਨੇ, ਤੇ ਹੁਣ ਅਗਰ ਪੈਸਿਆਂ ਦਾ ਖਰੀਦਣ ਜਾਓ, ਅਤੇ ਜ਼ਰਾ ਜਿੰਨਾ ਦਿੰਦੇ ਨੇ, ਕਹਿੰਦੇ, ਮਹਿੰਗਾ ਹੀ ਬਹੁਤ ਹੋ ਗਿਆ ਅਤੇ ਹਾਂ
ਹੁੰਦਾ ਨਈ, ਗਰਮੀ ਚ
ਹਾਂ ਇਹ ਤੇ ਹੈ ਏ ਸਾਡੇ ਤੋਂੜ ਹਾਂ ਹਾਂ ਇਸ ਟਾਈਮ, ਤੇ ਬਹੁਤ ਮਹਿੰਗਾ ਹੋਇਆ ਦਾ ਕਿਉਂਕਿ, ਇਹਨਾਂ ਨੂੰ ਸਿਰਫ਼ ਧਨੀਏ ਵਾਲੀ ਪਸੰਦ, ਪੁਦੀਨੇ ਦੀ ਨਹੀ, ਜ਼ਿਆਦਾ ਪਸੰਦ ਕਹਿਣਗੇ ਧਨੀਏ ਦੀ ਬਣਾਓ, ਹੁਣ ਇੰਨਾ ਮਹਿੰਗਾ ਧਨੀਆ ਪੰਜਾਹ ਰੁਪਏ ਦਾ, ਉਸ ਦਿਨ ਮੈਂ ਧਨੀਆ ਲਿਆਈ ਤਾਂ, ਜਾ ਕੇ ਚਟਨੀ ਬੰਨੀ ਚਲੋ, ਮੈਂ ਟਰਾਈ ਕਰਾਂਗੀ, ਹਾਂ ਠੀਕ ਹੈ ਓਕੇ ਜੀ਼। ਠੀਕ ਹੈ, ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।